ਹੈਲੋ, ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਹੋਰ ਠੀਕ- ਠਾਕ
ਵਧੀਆ ਤੁਸੀਂ ਸੁਣਾਓ
ਹਾਂਜੀ ਵਧੀਆ ਵਧੀਆ ਮੈਂ ਕਿਹਾ ਤੁਹਾਡੀ ਯਾਦ ਆ- ਬਸ ਮੈਨੂੰ ਯਾਦ ਆਉਂਦੀ ਪਈ ਸੀ, ਕੰਮ ਹੋਏ ਤੇ ਤੈਨੂੰ ਪਤਾ ਅੱਜ ਕੱਲ ਤਾਂ ਹੀ ਯਾਦ ਆਂਦੀ, ਫਿਰ ਮੈਂ ਕਿਹਾ ਚੱਲ ਤੁਹਾਨੂੰ ਫੋਨ ਲਾਵਾ
ਹਾਂਜੀ ਕੰਮ ਕੰਮ ਨਾਲ ਤੇ ਯਾਦ ਆਉਂਦੀ ਆਉਂਦੀ ਹੈ। ਹੋਰ ਸੁਣਾ ਸਭ ਵਧੀਆ ਵਧੀਆ ਹੋਰ ਤੁਹਾਡੇ ਘਰ ਸਭ ਠੀਕ ਸਾਰੇ
ਹਾਂਜੀ ਹਾਂਜੀ ਬਹੁਤ ਵਧੀਆ ਮੈਂ ਕਿਹਾ ਸਾਡੇ ਘਰੇ ਤੇ ਸਭ ਬਹੁਤ ਵਧੀਆ ਹਮ ਬਸ ਮੈਂ ਕੁਛ ਮੈਨੂੰ ਕੰਮ ਸੀ ਮੈਂ ਪੁੱਛਣਾ ਸੀ, ਔਨਾ ਮੈਂ ਹੁਣ ਜਰਾ ਦੁਕਾਨ ਸ਼ੁਰੂ ਕਰਨੀ ਸੀ ਕੱਪੜਿਆਂ ਦੀ। ਵਿੱਚ ਸਿੰਦੀ ਸੂਟ, ਅਨਸਟਿਚ ਹੋ ਗਏ, ਕੋਡ ਸੈਟ ਹੋ ਗਏ, ਕਸ਼ਮੀਰੀ ਸੂਟ ਹੋ ਗਏ। ਫੀਰਨ ਹੋ ਗਏ ਨਾ ਤੇ ਮੈਂ ਕਹਿਣਾ ਸੀ ਆਪਣਾ ਮਾਲ ਮੂਲ ਲੈਣਾ ਸੀ। ਮੈਂ ਕਿਹਾ ਚਲੋ ਬਈ ਦੀਦੀ ਨੂੰ ਪੁੱਛਾਂ ਤੁਹਾਡੇ ਉੱਥੇ ਹੈ। ਕੋਈ ਐਵੇਂ ਹੋਲਸੇਲ ਦੀ ਦੁਕਾਨ ਵਧੀਆ ਮਾਲ ਮਿਲ ਜੇ।
ਹਾਂਜੀ ਇੱਥੇ ਤਾਂ ਸਾਡੇ ਮਿਲ ਜਾਂਦੇ ਆ। ਕਿਉਂਕਿ ਜਿਆਦਾਤਰ ਕੱਪੜਾ ਨਾ ਇੱਥੋਂ ਹੀ ਜਾਂ ਆਦਾ। ਸਾਡੇ ਇਧਰੋਂ। ਹਾਂਜੀ ਆ ਕਿੰਨੇ ਲੋਕੀ ਇੱਥੋਂ ਹੀ ਚੁੱਕਦੇ ਆ, ਹੋਲਸੇਲ ਵਾਲੇ ਕੋਲ। ਸੈਟ ਦੇ ਸੈਟ ਹੁੰਦੇ ਆ। ਹਾਂਜੀ
ਮੈਨੂੰ ਐ ਹੀ ਸੀ ਨਾ ਮੈਂ ਕਿਹਾ ਚਲੋ ਤੁਸੀਂ ਤੇ ਦੇਖੋ।
ਹਾਂ ਨਹੀਂ ਨਹੀਂ ਇੱਥੇ ਬਹੁਤ ਤਾ ਲੋਕੀ ਆਉਂਦੇ ਇੱਥੇ।
ਲੈਂਦੇ ਨੇ ਤੇ ਮੈਨੂੰ ਸੀ ਮੈਂ ਕਿਹਾ ਚੱਲ ਕੰਮ ਸ਼ੁਰੂ ਕਰਨਾ। ਤੇ ਪਹਿਲੇ ਤੁਹਾਨੂੰ ਦੀਦੀ ਨੂੰ ਹੀ ਪੁੱਛਾਂ ਤੇ ਆਪਣਾ ਫਿਰ ਕੰਮ ਕੁੁੰਮ ਸਟਾਰਟ ਕਰਾਂਗਾ
ਹਾਂਜੀ ਨਹੀਂ ਨਹੀਂ ਇੱਥੇ ਬਹੁਤ ਵਰਾਇਟੀ ਆਉਂਦੀ ਨਾ ਸਾਡੇ।
ਹ ਸਾਡੇ ਇੱਥੇ ਨਾ ਅੱਜ ਕੱਲ੍ਹ ਕਰੇਜ਼ ਚਲਿਆ ਦਾ ਫਿਰਨ ਦਾ ਬੜਾ ਕਰੇਜ਼ ਚਲਿਆ ਦਾ ਸਾਡੇ ਇੱਥੇ ਨਾ ਤੇ ਉਹ ਫਿਰ ਮੈਂ ਕਿਉ ਮਿਲਣਾ ਤੇ ਉਸੀ ਸਾਈਡ ਤੋਂ ਹੈ ਤੁਹਾਡੇ
ਹਾਂ ਫਿਰਨ ਸੈਟ, ਕੋਟ ਸੈਟ ਹਾਂ ਉਹ ਤੇ ਹੈ ਕ ਕਸ਼ਮੀਰੀ ਕਢਾਈ ਵਾਲੇ ਹਾਂਜੀ
ਹਾਂ ਪਸ਼ਮੀਨੇ ਦੇ ਸੂਟ ਵੀ ਚਾਹੀਦੇ ਸੀ। ਕਿਉਂਕੀ ਤੁਹਾਨ ਪ
ਪਸ਼ਮੀਨੇ ਦੇ ਸੂਟ ਹਜੇ ਨਹੀਂ ਆਏ, ਉਹ ਫੇਿਰ ਸਰਦੀਆਂ ਚ ਹੁੰਦਾ ਨਾ ਉਹ ਵਾਲਾ ਸਮਰ ਕੂਲ, ਸਮਰ ਕੂਲ, ਹੁੰਦਾ ਹਾਂ ਸਮਰ ਕੂਲ,
ਉਹ ਸੂਟ ਚਾਹੀਦੇ ਸੀ ਮੈਨੂੰ ਮਤਲਬ ਮੈ ਦੇ ਕੋੌਣ ਦੁਕਾਨ ਇ ਮੈਂ ਹੁਣ ਡੇਢ ਸੌ ਗਾਜ ਦੀ ਦੁਕਾਨ
ਅ ਹਾਂਜੀ ਹਾਂਜੀ
ਫੇਿਰ ਮੈਨੂੰ ਡਬਲ ਸਟੋਰੀ ਤੇ ਮੈਨੂੰ ਅੱਧਾ ਮਾਲ ਮੇਰਾ ਕਿੱਥੋਂ ਲੁਧਿਆਣੇਓ ਵੀ ਆਇਆ ਕੁੱਛ ਮਾਲ ਮੇਰਾ ਅੰਬਾਲਿਓ ਵੀ ਆਇਆ ਨਾ ਤੇ ਹੁਣ ਮੈਨੂੰ ਸੀ ਕਿ ਚਲੋ ਤੇੜਾ ਥੋੜਾ ਯੂਨੀਕ ਕਲੈਕ
ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਤੁਸੀਂ ਆਓ ਉੱਥੇ ਤੁਸੀਂ ਆਓਗੇ ਤੇ ਤੁਹਾਨੂੰ ਪਤਾ ਚਲੇਗਾ
ਹਾਂ ਦੇਖੋ ਫਿਰ ਤੁਸੀਂ ਮੈਨੂੰ ਦੱਸੋ ਨਾ ਤੁਸੀਂ ਕਦੋਂ ਫਰੀ ਹੋ ਭਾਜੀ ਹੁਣੀ
ਕੋਈ ਗੱਲ ਨਹੀਂੀ ਤੁਸੀਂ ਆਓਗੇ ਤੇ ਅਸੀਂ ਕੋਈ ਗੱਲ ਨਹੀਂੀ ਤੁਹਾਡੇ ਵਾਸਤੇ ਟਾਈਮ
ਨਹੀਂ ਮੈਨੂੰ ਐਂ ਸੀ ਨਾ ਦੇਖੋ ਭਾਜੀ ਹੁਣ ਛੁੱਟੀ ਤੁਸੀਂ ਕਿਹਾ ਸੀ ਮੈਂ ਮਿਲਦੀਾਂ ਘੱਟ
ਹਾਂਜੀਹ ਛੁੱਟੀਆਂ ਇਹਨਾਂ ਨੂੰ ਤੇ ਚੱਲ ਕੋਈ ਨੀ ਮਿਲਣੀਆਂ ਇਹਨਾਂ ਨੂੰ ਪੈਣੀ ਆ ਅੱਗੋਂ ਛੁੱਟੀੀਆਂ ਨਾ ਅਗਲੇ ਮਹੀਨੇ ਪਏ ਗੇ ਛੁੱਟੀਆਂ ਫਿਰ ਕੁਛ ਨਾ ਉਦੋਂ ਨਾ ਮਾਰਕੀਟ ਵੀ ਬੰਦ ਹੁੰਦੀ ਹੈ ਮਾਰਕੀਟ ਦੇ ਹਿਸਾਬ ਨਾਲ ਛੁੱਟੀਆਂ ਪੈਂਦੀਆਂ
ਅੱਛਾ ਅੱਛਾ ਨਹੀਂ
ਫੇਰ ਹਾਂਜੀ ਕੁਛ ਨਾ ਇਹ ਜੋ ਹਾਂ ਇਹ ਜੋ ਹੁਣ ਜੂਨ ਨਾ ਥੇ ਮਾਰਕੀਟ ਦੇ ਹਿਸਾਬ ਨਾਲ ਬੰਦ ਹੋਏਗੀ ਸਾਡੇ ਏਰੀਏ ਹੁੰਦੇ ਚਾਰ ਚਾਰ ਏਰੀਏ ਬੰਦ ਹੁੰਦੇ ਆ ਹਮ ਹਾਂ ਬਸ ਇਹੀ ਮਹੀਨਾ ਜੂਨ ਚ ਗਰਮੀੀਆਂ ਚ
ਅੱਛਾ ਅ ਚਲੋ ਫਿਰ ਮੈਂ ਹਜੇ ਤੇ ਬੜਾ ਮਾਲ ਪਾਇਆ ਦਾ ਫਿਰ ਮੈਂ
ਹਾਂਜੀ ਹਾਂ ਕੋਈ ਗੱਲ ਨਹੀਂੀ ਜੁਲਾਈ ਚੋ ਤੁਸੀਂ ਕਿਉੰਕੀ ਉਸ ਟਾਈਮ ਵੀ ਪੜਿ ਵਰਾਇਟੀ ਆ ਜਾਂਦੀ ਹੈ ਮੌਸਮ ਚੇਂਜ ਹੁੰਦਾ ਨਾ ਬਰਸਾਤਾਂ ਵਾਲਾ ਹਾਂ ਉਸ ਟਾਈਮ ਵੀ ਬੜੀ ਵਰਾਇਟੀ ਆਉਂਦੀ ਇੱਥੇੁਣ ਅੱਜ ਕੱਲ ਮਲ ਕੋ ਟ ਚੱਲ ਗਈ ਆ ਅੱਜ ਕਲੀਨੀ ਮਲ ਕੋਟਨ ਮਸਲੀਨ ਦੇ ਇੱਥੇ ਬਹੁਤ ਹੈ ਬਹੁਤ ਮਸਲਿਨ ਦੇ ਦੁਪੱਟੇ ਲੈਲੋ ਪੂਰੇ ਸੂਟ ਲੈਲੋ ਮ
ਨਾਲੇ ਮੈਨੂੰ ਬਸ ਫੇਰ ਏਹੀ ਸੀ ਮੈਂ ਕਿਹਾ ਚਲੋ ਦੀਦੀ ਨੂੰ ਹੀ ਕਹਿਣਾ ਕਿਉਂਕਿ ਮੈਨੂੰ ਪਤਾ ਹੈ ਕੰਮ ਤੁਸੀਂ ਕਰਾ ਸਕਦੇ ਹੋ ਨਾਲੇ ਤੁਹਾਡੀ ਸੱਸ ਨਾਲ ਵੀ ਕੰਮ ਸੀ ਉਹਨਾਂ ਨੂੰ ਕਹਿਣਾ ਸੀ ਰਿਸ਼ਤਾ ਵਗੈਰਾ ਮੇਰਾ ਭਰਾ ਤੇ ਉਹਦਾ ਰਿਸ਼ਤੇ ਮੈਂ ਕਿਹਾ ਚਲ ਤੁਹਾਡੀ ਸੱਸ ਥੋੜਾ ਗੁਰਦੁਆਰੇ ਜਾਂਦੇ ਨੇ ਕੁੜੀ ਕੁੜੀ
ਹਾਂਜੀ ਉਹ ਤੇ ਮੈਂ ਮੰਮੀ ਨੂੰ ਕਹਿ ਦਵਾਂਗੀ ਦੇਖ ਲੈਣਗੇ ਜਾਂਦੇ ਫੇਰ ਮੈਂ ਕਹਿ ਰੱਖਾਂਗੀ ਨਾ ਮੰਮੀ ਨੂੰ ਕੀ ਦੇਖਣਾ ਕੋਈ ਨਜ਼ਰ ਵਿੱਚ
ਹਾਂ ਗੁਰਸਿੱਖ ਪਰਿਵਾਰ ਦੀ ਹੋਏ ਲੈਣਾ ਪੈਣਾ ਸਾਨੂੰ ਕੋਈ ਦਿੱਕਤ ਨੀ ਮਤਲਬ ਦਾਜ ਦੂਜ ਦੇਖੋ ਅੱਜ ਕੱਲ੍ਹ ਰੱਬ ਰੱਬ ਨੇ ਸਭ ਨੂੰ ਸਭ ਕੁੱਛ ਦਿੱਤਾ ਹੀ ਰੱਬ
ਹਾਂ ਉਹ ਤੇ ਹੈ ਬਸ ਚੰਗੀ ਹੋਏ ਚੱਲ ਅੱਜ ਕੱਲ ਯਕੀਨ ਨਹੀਂ ਕਿਸੇ ਦਾ ਵੀ ਬਈ
ਬਾਣੀ ਹੀ ਬੜਾ ਪੜ੍ਹਦੇ ਨੇ ਕਦੇ ਤਾਏ ਦੇ ਪਰਿਵਾਰ ਵਿੱਚ ਹਨਾ ਚੰਗੇ ਪਾਸੇ ਨੇ ਸ ਤੇ ਸਾਨੂੰ ਉਵੇਂ ਜਿਹੀ ਕੁੜੀ ਚਾਹੀਦੀ
ਹਮ ਕੋਈ ਗੱਲ ਨੀ ਅਸੀਂ ਲਾਭ ਰੱਖਾਂਗੇ ਤੁਹਾਨੂੰ ਪਤਾ ਬੰਦਾ ਤੇ ਸਾਰੀ ਜਗ੍ਹਾ ਧਿਆਨ ਰੱਖਦੇ ਚੱਲ ਰਹਿੰਦਾ ਜਦੋਂ ਲੋੜ ਹੋਏ ਨਾ ਫਿਰ ਬੰਦਾ ਕਹਿੰਦਾ ਕਿ ਉਹ ਵੀ ਨਹੀਂ ਮੰਨਦੇ ਜਦੋਂ ਕੁੜੀ ਵਾਲੇ ਨੂੰ ਅਸੀਂ
ਹਮ ਐਵੇਂ ਤੇ ਦੇਖੋ ਪਤਾ ਕੀ ਅਸੀਂ ਦੋ ਤਿੰਨ ਜਗ੍ਹਾ ਗੱਲ ਕੀਤੀ ਸੀ ਉਹ ਕਹਿੰਦੇ ਸੀ ਬਈ ਆਪੇ ਪਸੰਦ ਕਰ ਲੈ ਮੈਂ ਕਿਹਾ ਦੇਖੋ ਸਾਡੇ ਘਰਾਂ ਵਿੱਚ ਨਾ ਇਹ ਕੰਮ ਨੀ ਹੁੰਦੇ ਮਤਲਬ ਅਸੀਂ ਇੱਜਤਦਾਰ ਲੋਕ ਹਾਂ ਤੇ ਆਪਣੀ ਪਸੰਦ ਵਗੈਰਾ ਨਹੀਂ ਚੱਲਦੀ ਸਾਡੇ ਘਰ ਵਿੱਚ ਆਪਣਾ ਜੋ ਮਾਂ ਪਿਓ ਨੇ ਕੀਤਾ ਨਾ ਮੈਨੂੰ ਵੀ ਟੈਨਸ਼ਨ ਸੀ ਮੈਂ ਕਿਹਾ ਚਲੋ ਮੇਰੀ ਮਾਤਾ ਥੋੜੀ
ਹਾਂਜੀ ਉਹ ਤੇ ਹੈ ਫਿਰ ਜਦੋਂ ਮਾਂ ਪਿਓ ਹੋਣ ਜਾਣ ਥੋੜੇ ਪਤਾ ਸਾਰੀ ਉਮਰ ਕੀਤਾ ਮਾਂ ਪਿਓ ਨੂੰ ਹੁਣ ਸੁੱਖ ਦੇਣ ਵਾਲੇ ਤੇ ਚਾਹੀਦਾ ਹੀ ਵਿਆਹ ਕਰਾਉਣਾ ਨਾ ਮੇਰੀ ਭੈਣ ਵਿਆਹੀ ਦੀ ਹੈ ਇੱਕ ਹਾਂਜੀ ਰਿਸ਼ਤੇਦਾਰ ਵੀ ਇੱਕ ਤਾਂ ਤੁਹਾਡੇ ਸ਼ਹਿਰ ਈ ਵਿਆਹੀ ਪਈ ਐ। ਹਾਂਜੀ ਹਾਂ ਹਾਂਜੀ ਹਾਂਜੀ ਬਸ ਤੇ ਇੱਕ ਹੈਗੀ ਸੀ ਇੱਥੇ ਵਿਆਹੀ ਥੋੜਾ ਕੁਛ ਜਮਾ ਅਲੱਗ ਹੋ ਗਿਆ ਸੀ।
ਚਲੋ ਐ ਤੇ ਕੋਈ ਨੀ ਹਰ ਕਿਸੇ ਦੀ ਦੇਖੋ- ਆਪਣੇ ਘਰ ਦੇ ਫੈਮਲੀ ਮੈ ਟਰਸ ਮੇ, ਸਾਨੂੰ ਕੋਈ ਕਿਸੇ ਨਾਲ ਮਤਲਬ ਨੀ, ਤੁਸੀਂ ਵੈਸੇ ਮਾਤਾ ਨੂੰ ਗੱਲ ਕਰਨਾ ਆਪਨੀ।
ਕੋਈ ਗੱਲ ਨੀ ਮੈਂ ਕਵਾਂਗੀ ਵੈਸੇ ਮੰਮੀ ਦੇਖਦੇ ਪਏ ਸੀ ਤੁਹਾਡੇ ਵੀਰ ਵਾਸਤੇ ਨਾ ਕਿ ਤੁਸੀਂ ਪਹਿਲੇ ਵੀ, ਕਿਆ ਸੀ ਨਾ ਮੈਨੂੰ ਤੇ ਮੈਂ ਮੰਮੀ ਨਾਲ ਕੀਤੀ ਸੀ ਗੱਲ। ਫੇਰ ਨਾ ਹੁਨ ਘੱਟ ਵੱਦ ਜਾਨਾ ਹੁੰਦਾ ਗਰਮੀ ਕਰਕੇ ਨਾ ਨਿਕਲਨ ਈ ਨੀ ਹੁੰਦਾ, ਗੁਰਦੁਆਰੇ ਵਾਸਤੇ। ਫੇਰ ਸਾਡਾ ਤੇ ਕਾਫ਼ੀ ਦੂਰ
ਨਈ ਸਾਡੇ ਤੇ ਮੈਂ ਕੇਹਨਾ ਜਿੱਥੇ ਸਾਡਾ ਘਰ ਉਦੇ ਨੇ ਆਸੇ ਪਾਸੇ ਖਰੇ ਕਿੰਨੇ ਗੁਰਦੁਆਰੇ ਨੇ? ਕਿੱਥੇ ਕੋਈ ਗੁਰੂ ਰਾਮਦਾਸ ਜੀ ਦੈ, ਕਿੱਥੇ ਗੁਰੂ ਹਰ ਰਾਏ ਜੀ ਦੈ, ਕੋਈ ਨਾਨਕ ਸਰ ਠਾਠ ਏ।
ਸਾਡੇ ਅਸੀਂ ਜਿੱਥੇ ਪਹਿਲੇ ਰਹਿੰਦੇ ਸੀ ਨਾ, ਔਥੇ ਕੋਲ ਸੀ ਤੇ ਓਥੇ ਮੰਮੀ ਨੇ, ਡੇਲੀ ਜਾਨਾ। ਇੱਕ ਦਿਨ ਨੀ ਛੱਡਨਾ, ਤੇ ਹੁਣ ਦੂਰ ਕਾਰਕੇ ਮੈਟਾਡੋਰਾਂ ਦਾ ਹੁੰਦੈ ਆਟੋ ਚ ਕੌਣ ਜਾਏ ਸੌ-ਸੌ ਰੁਪ ਤਾ ਦੇ ਕੇ ਰੋਜ਼।
ਨਾਲੇ ਫੇਰ ਐ ਵੀ ਗੱਲ ਪੈਹੇ ਦੀ ਵੀ ਨੀ ਐ ਗੱਲ ਐਵ ਫੇ ਟਾਈਮ ਵੀ ਬੜਾ ਖ਼ਰਾਬ ਹੁੰਦਾ ਨਾ ਏਨਾਂ ਟੈਮ ਲੱਗਦੈ ਘੰਟਾ ਜਾਔ ਫੇਰ-ਫੇਰ ਗੁਰੂ ਦੀ ਨਗਰੀ ਜਾਔ ਥੋੜ੍ਹੀ ਦੇਰ ਬੰਦਾ ਬੇਂਦਾ ਵੀ ਏ ਫੇਰ ਨਿਤਨੇਮ ਕਰੋ ਬਾਣੀ ਪੜ੍ਹੋ ਸੁਣੋ, ਹੂੰ। ਹਾਂ ਸਾਡੇ ਇੱਥੇ ਵੀ ਪਾਠ ਚਲੀਏ ਲੱਗੇ ਦੇ ਆ ਅਸੀਂ ਆਪ ਸਵੇਰੇ ਚਲੀਏ ਲਾ ਐਦਾ ਸੀ ਹੁਨ ਹਜੇ ਸਾਡਾ ਭੋਗ ਪੈਨਾ ਬਾਈ ਜੂਨ ਨੂੰ। ਆਪਾਂ ਚਲੀਆ ਲਾਯਾ ਦਾ ਨਾ ਗੂੜੀਆ ਦੁਬਾਰਾ ਏ ਆਪਾਂ ਸਵੇਰੇ ਜਾਈਦਾ ਆਪਾਨ ਅੰਮ੍ਰਿਤ ਵੇਲੇ ਤੇ ਫੇਰ ਆਪਾਂ ਆ ਕੇ ਆਪਨਾ ਤੇ ਫੇਰ ਔਈਔ ਕੰਮ ਕਾਰੋਬਾਰ ਚ ਦੇਖੀਦੈ ਥੌੜਾ ਕਿਉਂਕਿ ਦੁਪੈਰੇ ਗਰਮੀ ਹੁੰਦੀ ਏ ਪੈਲੇ ਅਸੀਂ ਸ਼ਾਮੀ ਜਾਂਦੇ ਸੀ। ਹਾਂ, ਬਿਲਕੁਲ ਜੀ ਦੇਖੋ ਗੁਰੂ ਨਾਲ ਹੀ ਸੱਭ ਕੁਛ ਏ, ਸਾਡੇ ਤੇ ਹੈ ਮੇਰੇ ਖਿਆਲ ਜੂਨ ਚ ਹਜੇ ਮੈਨੂੰ ਤਰੀਕ ਨੀ ਪਤ ਤਾ ਕਿਉਂਕਿ ਜੇੜੇ ਗੋਰਦੁਆਰੇ ਤੋਂ ਨ ਹਾਂ, ਸਾਡੇ ਏਥੇ ਵੀ ਇੰਨਾ ਈ ਹੋਣਾ ਕਿਉਂਕਿ ਹਜੇ ਨਾ ਅਸੀਂ ਘਰੋਂ ਈ ਨੀ ਨਿ ਨਿਕਲੇ ਬਾਰ ਮਤਲਬ ਦੁਪੈਰੇ ਨੀ ਨਿਕਲਦੇ ਤੇ ਜਿਹੜੇ ਗੁਰਦੁਆਰੇ ਮਤਲਬ ਮਨਾਉਂਦੇ ਨੇ ਨਾ ਨਗਰ ਕੀਰਤਨ ਗੁਰਪੁਰਬ ਕਰਦੇ ਨੇ ਉਧਰ ਪੋਸਟਰ ਲੱਗੇ ਗਿਆ ਬਟ ਮੈਂ ਉੱਥੇ ਗਿਆ ਨੀ ਹਜੇ ਤੇ ਉਹ ਫਿਰ ਮੈਂ ਦੇਖੂੰਗਾ ਇੱਕ ਦੋ ਦਿਨ ਤੱਕ ਜਦੋਂ ਵੀ ਗਿਆ ਕਿ ਤੇ ਮੇਨ ਤਾਂ ਮੇਰਾ ਇਹੀ ਹੁੰਦਾ ਸਵੇਰੇ ਬੁੜੀਆਂ ਸਾਹਿਬ ਹਾਂਜੀ ਹ ਨਹੀਂ ਨਹੀਂ ਅਸੀਂ ਬੁੜੀਆ ਸਾਹਿਬ ਸਵੇਰੇ ਹੀ ਜਾਂਦੇ ਆ ਰੋਜ਼ ਚਲਿਆ ਲਾਏ ਦਾ। ਹੁਨ ਦੱਸਿਆ
ਹਾਂਜੀ ਹਾਂਜੀ
ਬਸ ਉਹ ਸਾਡੇ ਇੱਥੇ ਇੱਕ ਹਾਂ ਹੈਗਾ ਆ ਪੰਜ ਛੇ ਕਿਲੋ ਮੀਟਰ ਚਲੇ ਜਾਈਦਾ ਐਕਟਿਵਾ ਤੇ ਹ ਸਾਡੇ ਇੱਥੇ ਨਾ ਸੰਗਤ ਬੜੀ ਮਤਲਬ ਗੁਰੂ ਨਾਲ ਜੁੜੀ ਦੀ ਹੈ ਪਿੱਛੇ ਬੀਬੀਆਂ ਨੇ ਚਲਆ ਲਗਾਇਆ ਪੈਦਲ ਦਾ ਗੁੜੀਏ ਸਾਹਿਬ ਪੰਦਰਾਂ ਵੀਹ ਦਿਨ ਵਆਉਂਦੀਆਂ ਫਿਰ ਉਸ ਟਾਈਮ ਤੇ ਮੈਂ ਥੋੜਾ ਬਿਜੀ ਠੀਕਾ ਪਤਾ ਘਰ ਕੰਮ ਘਰ ਬੁਟੀਕ ਅੰਦਰ ਸੀ ਵਿਆਹ ਦੇ ਕੱਪੜੇ ਸੀ ਸੀਜਨ ਸੀ ਅਪ੍ਰੈਲ ਵਿੱਚ ਹੁਣ ਮੈਂ ਥੋੜਾ ਫਰੀ ਸੀ ਹੁਣ ਮੈਂ ਹੁਣ ਸ਼ੁਰੂ ਕੀਤਾ ਚੱਲਿਆ?
ਹਾਂ ਉਹ ਤੇ ਹੈ ਕੰਮ ਵੀ ਉਹੀ ਵਿਆਹ ਜਦੋਂ ਸੀਜਨ ਹੋ ਨਾ ਫਿਰ ਉਦੋਂ ਕੰਮ ਕਾਰ ਹੁੰਦੇ ਆ ਭਾਵੇ ਜਿਹੜੇ ਮਰਜ਼ੀ ਬੁਟੀਕ ਕਾਦਾ ਏ ਪਾਏ ਪਾਲਰਾਂ ਦਾ ਏ
ਹਾਂਜੀ ਹਾਂਜੀ ਪਾਰਲਰਾਂ ਦਾ ਤੇ ਦੇਖੋ ਐਵੇਂ ਹੀ ਆ ਅੱਜ ਕੱਲ ਜਿਹੜਾ ਬੰਦਾ ਬਾਣੀ ਹੀ ਪੜ੍ਹਦਾ ਨਾ ਫਿਰ ਉਹਨੂੰ ਆਧੇ ਸਮਝ ਆ ਜਾਂਦੀ ਏ ਕਿ ਇਹ ਕੇਸ ਨਹੀਂ ਕਟਾਣੇ ਹਨਾ ਆਪਣਾ ਬੇਅਦਵੀ ਨੀ ਕਰਨੀ ਹਾਂ ਆਪਣੇ ਸਿੱਖਾਂ ਚ ਦੇਖੋ ਕੋਈ ਬੇਦ ਅੰਮ੍ਰਿਤਧਾਰੀ ਹੰਦੇ ਨੇ ਅਸੀ ਖੁਦ ਧਾਰੀਆ ਅੰਮ੍ਰਿਤ। ਆ ਰਹੀਾਂ ਮੈਂ ਤੁਹਾਨੂੰ ਤਾਂ ਹੀ ਕ ਬਈ ਬੀਬੀ ਨੂੰ ਕਹਿਣਾ ਆਪਂ ਕਿ ਕੀ ਕ ਕੋਈ ਕੁੜੀ ਵੇਖਣ ਜਿਹੜੀ ਗੁਰਸਿੱਖ ਪਰਿਵਾਰ
ਕੋਈ ਗੱਲ ਨੀ ਵੀਰ ਨੂੰ ਵੀ ਪੁੱਛ ਲੈਣਾ ਨਾ ਕਿੱਦਾਂ ਦੀ ਚਾਹੀਦੀ ਹੈ ਫੇਰ ਅਸੀਂ ਉਸ ਟ ਉਸ ਤਰ੍ਹਾਂ ਦੀ ਦੇਖਾਂਗੇ ਹੈ ਨਾ ਬਈ ਕਈ ਬੋਲਦੇ ਕਿ ਨਹੀਂ ਸਾਨੂੰ ਫੈਸ਼ਨ ਵਾਲੀ ਚਾਹੀਦੀ ਹੈ ਸਾਨੂੰ ਨੀ ਚਾਹੀਦੀ ਇਹ ਜਿਹੀ ਸਿੰਪਲ ਸੋਬਰ ਹੈ ਨਾ ਅਜ ਬਸ ਆਉਣ ਵਾਲੇ ਇਹ ਘੰਟੇ ਤਾਂ ਕਾਇਗੇ
ਹ ਕੰਮ ਕਰੋ ਬਾਹਰ ਲਈ ਤੇ ਫਿਰ ਦੇਖੋ ਨਿਕਲਣਾ ਹੀ ਪੈਂਦਾ ਘਰੋਂ
ਹਾਂ ਦੂਰ ਧੁੱਪ ਬੜੀ ਗਰਮੀ ਦਿਨ ਨੀ ਕਰਦਾ ਕਹਿੰਦੇ
ਕਿੰਨਾ ਕੁ ਟੈਂਪਰੇਚਰ ਚੱਲਦਾ ਪਿਆ ਤੁਹਾਡੇ ਅ ਇੱਥੇ ਵੀ ਇਨਾ ਆ ਮੈਨੂੰ ਲੱਗਿਆ ਤੁਹਾਡਾਥੋੜਾ ਠੰਢਾ ਇਲਾਕਾ ਹੈ
ਨਾ ਨਾ ਇੱਥੇ ਠੰਡਾ ਕਾਹਦਾ ਅੱਜ ਕੱਲ ਨੀ ਹੈ ਇੰਨੀ ਪਹਿਲੇ ਮੌਸਮ ਮੇਨਾ ਵਧੀਆ ਸੀ ਫਰਵਰੀ ਮਾਰਚ ਅਪ੍ਰੈਲ ਸਾਡੇ ਇੱਥੇ ਪੱਖੀ ਚੱਲਦੇ ਪਏ ਸੀ ਹੂੰ ਚਲੇ ਏ ਸੀ ਇਹ ਪੰਦਰਾਂ ਤਰੀਕ ਤੋਂ
ਨਾਲੇ ਮੈਂ ਕਹਿਣਾ ਸੀ ਤੁਸੀਂ ਆਪਣਾ ਫੰਕਸ਼ਨ ਸੀ ਮੈਂ ਸੁਣਿਆ ਸੀ ਤੁਹਾਡੇ ਘਰ ਤੁਹਾਡੇ ਮੁੰਡੇ ਦਾ ਤੁਂ ਬਰਡੇ ਕਰਨਾ ਹੋਣਾ ਹਨਾ
ਨਹੀਂ ਇਸ ਮੁੰਡੇ ਦਾ ਤੇ ਹੋ ਗਿਆ ਉਹ ਮੇਰੇ ਉਹ ਹੈ ਨਾ ਭਰਜਾਈ ਵੱਡੇ
ਜਠਾਣੀ ਦੀ ਕੁੜੀ ਦਾ ਸੀ ਬਸ ਮੈਂ ਸੁਣਿਆ ਸੀ ਮੈਨੂੰ ਕਿਸ ਨਾ ਫ ਮਨੂੰ ਗਲਤਹਿਮੀ ਹੋਈ ਹੋ
ਹਮ ਨਹੀਂ ਉਹਨਾਂ ਦੀ ਕੁੜੀ ਦਾ ਹਾਂ ਇੱਕੀ ਤਰੀਕ ਨੂੰ ਹਮ ਹਾਂਜੀ ਉਹ ਫੇਿਰ ਥੋੜਾ ਜਿਹਾ ਕਰਾਂਗੇ ਆਪ ਆਪਣੇ ਰਿਲੇਟਿਵ ਵਗੈਰਾ ਕੋਲ ਕੋਲ ਵਾਲੇ
ਹਾਂ ਦੇਖੋ ਕੋਲ ਕੋਲ ਲਈ ਜੇ ਬਾਹਰੋਂ ਬੁਲਾਣਾ ਤੇ ਬੜਾ ਔਖਾ
ਹਾਂ ਫੇਿਰ ਕੋਈ ਆਉਂਦਾ ਵੀ ਨਹੀਂ ਨਾ
ਦੇਖੋ ਕੋਈ ਆਏਗਾ ਕਿਉਂ ਨੀ ਆਉਂਦਾ ਤੁਹਾਨੂੰ ਪਤਾ ਹਾਂ ਦੇਖੋ ਗਰਮੀ ਇੰਨੀ ਹੈ ਹਰ ਕੋਈ ਸੋਚਦਾ ਬ
ਹਾਂਜੀ ਹੁਣ ਵੀਰ ਦਾ ਵਿਆਹ ਹੋਏਗਾ ਤੇ ਫੇਰ ਕੋਈ ਪਹੁੰਚੇਗਾ ਫੰਕ ਤੇ
ਹਾਂ ਇਹ ਵੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਹਾਂਜੀ ਮੈਨੂੰ ਥੋਡਾ ਕੰਮ ਸੀ ਕਰਦੇ ਹ ਫਿਰ
ਚਲੋ ਠੀਕ ਕੋਈ ਗੱਲ ਠੀਕ ਕਰਨਾ ਫੇਿਰ ਫੋਨ ਮੈਂ ਕਹਿ ਰੱਖਾਂਗੀ ਮੰਮੀ ਨੂੰ ਵੀ ਠੀਕ ਠੀਕ ਸਰ ਹਮ ਹਮ